ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਐ।
ਮੈਂ ਠੀਕ ਹਾਂ।
ਕੀ ਕਰ ਰਹੇ ਸੀ।
ਮੈਂ ਅਹ ਬੈਠੀ ਹੋਈ ਸੀ ਆਪਣੇ ਘਰ। ਤੇ ਮੈਂ ਕਿਹਾ ਚੱਲ ਅੱਜ ਫੋਨ ਤੇ ਗੱਲ ਕਰਨੇ ਮਿਲਣੇ ਆਂ, ਤਾਂ ਹਾਲ ਚਾਲ ਪੁੱਛਦੇ ਹਾਂ।
ਅੱਛਾ, ਅੱਛਾ
ਹੋਰ- ਹੋਰ- ਹੋਰ ਸੁਣਾਓ ਹੋਰ ਠੀਕ ਹੈ ਸਭ ਵਧੀਆ। ਕਿਆ
ਸਭ ਵਧੀਆ ਸਭ ਮਜ਼ੇ ਚ ਜ਼ਿੰਦਾਬਾਦ
ਠੀਕ ਏ ਜੀ।
ਹੂੰ, ਤੁਸੀ ਸੁਣਾਓ ਕਿਵੇਂ
ਬਸ ਮੈਂ ਪੁੱਛਣਾ ਸੀ ਕਿ ਨਾ ਮੈਂ
ਹੈਲੋ, ਹੈਲੋ,
ਹੈਲੋ ਮੇ
ਹਾਂਜੀ- ਹਾਂਜੀ ਬੋਲੋ- ਬੋਲੋ
ਹੁਣ ਆ ਰਹੀ ਐ ਆਵਾਜ਼।
ਹਾਂਜੀ ਆ ਰਹੀ ਆ ਰਹੀ।
ਹਾਂਜੀ ਮੈਂ ਨਾ ਵਿਆਹ ਤੇ ਗਈ ਸੀ ਇੱਕ
ਅੱਛਾ,
ਹਾਂ ਤੇ ਮੈਂ ਆਪ ਤਾਂ ਬਿਲਕੁਲ ਸਿੰਪਲ ਤਿਆਰ ਹੋ ਕੇ ਗਈ ਬਿਲਕੁਲ ਸਿੰਪਲ
ਅੱਛਾ,
ਉੱਥੇ ਜਾ ਕੇ ਵਿਆਹ ਚ ਵੇਖਿਆ ਮੈਂ ਇੱਕ -ਇੱਕ ਇੱਕ ਲੇਡੀ ਇੰਨਾ ਹੈਵੀ ਮੇਕਅਪ ਕਰਿਆ ਹੋਇਆ ਇਹਨਾਂ ਨੇ ਵਾਲਾਂ ਤੇ ਵੱਖਰਾ ਮਟੀਰੀਅਲ ਲਾਇਆ ਹੋਇਆ ਸ਼ਕਲਾਂ ਤੇ ਵੱਖਰਾ ਲੈਂਸ, ਅੱਖਾਂ ਤੇ ਵੱਖ ਖਰਾ।
ਅੱਛਾ
ਮੈਂ ਕਹਿੰਦੀ ਹਾਂ ਯਾਰ ਇਹਨਾਂ ਨੇ ਅੱਜ ਹੀ ਵੀ ਪਹਿਲੀ ਵਾਰ ਤਿਆਰ ਹੋਈਆਂ ਨੇ ਅੱਜ ਹੀ ਸਾਰੇ ਸ਼ੌਕ ਪੂਰੇ ਕਰ ਲੈਣੇ ਨੇ ਨਾਲ
ਉਹ ਫੇਿਰ ਦੁਬਾਰਾ ਨੀ ਨਾ ਉਹਨਾਂ ਨੇ ਕਰਨਾ ਹੋਣਾ ਤਾਂ ਇਹ ਕਰਦੇ
ਕਿਆ ਵਆ ਭਾਈ ਯਾਰ ਇਹ ਨੀ ਕਿ ਨਵੀਂ ਨਵੀਂ ਵਿਆ ਐਸੀ ਗੱਲ ਨਹੀਂ ਹੈ ਨੀਂ ਨੀਂ ਵਿਆਹੀਈਆਂ ਹੋ ਹੁੰ ਹ ਨੇ ਉਹ ਗੱਲ ਵੱਖਰੀ ਹੁੰਦੀ ਹੈ
ਹਾਂਜੀ
ਜਿੰਨਾਂ ਦੇ ਵਿਆਹ ਨੂੰ ਦਸ ਦਸ ਬਾਰਾਂ ਬਾਰਾਂ ਸਾਲ ਹੋ ਜਾਂਦੇ ਨੇ
ਹਾਂਜੀ
ਚਲੋ ਖੁਸ਼ ਮਨ ਖੁਸ਼ ਹੋਣਾ ਚਾਹੀਦਾ ਨਾ ਬੰਦਾ ਤਹੀਓ ਤਿਆਰ ਹੁੰਦਾ ਨਾ
ਜਿੱਥੋਂ ਤੱਕ ਮੇਰੀ ਸੋਚ ਨਾ ਤੇ ਬੰਦਾ ਜਿੰਨਾ ਪਲ ਹੋਏ ਕਹ ਨਾ ਓਨਾ ਸਹੀ ਰਹੇਗਾ
ਅੱਛਾ
ਹਾਂ ਕਿਉਂਕਿ ਮੈਂ ਵੀ ਜਿੱਥੇ ਵੀ ਕਈ ਵਾਰ ਮੈਰਿਜ ਤੇ ਵੀ ਜਾਂਦੀ ਹ ਕੋਈ ਫੰਕਸ਼ਨ ਤੇ ਛੋਟਾ ਮੋਟਾ ਹੀ ਫੰਕਸ਼ਨ ਹੁੰਦੇ ਮੈਂ ਇੰਨਾ ਹੈਵੀ ਮੇਕਅਪ ਕਰਦੀ ਨੀ ਬਿਲਕੁਲ ਵੀ ਨੀ ਕਰਦੀ ਮੈਨੂੰ ਘਰ ਵੀ ਕਹਿੰਦੇ ਆ ਵੀ ਸੋਨੂੰ ਇਹ ਕੀ ਲਗਾਇਆ ਇਹ ਕੀ ਕੀਤਾ ਦਾ ਉਹ ਕੀ ਕੀਤਾ ਦਾ ਮੈਂ ਕਿਹਾ ਮੈਂ ਜਿੱਦਾਂ ਵੀ ਆ ਨਾ ਮੈਂ ਠੀਕ ਹਾਂ ਬਿਲਕੁਲ ਮੈਨੂੰ ਸਿੰਪਲ ਸਿੰਪਲ ਹੀ ਰਹਿਣਾ ਪਸੰਦ ਹੈ ਮੈਨੂੰ ਨੀ ਆ ਜਿਵੇਂ ਉਹ ਵੀ ਲਗਾ ਲਾ ਇਹ ਵੀ ਕਰਨਾ ਇਹ ਵੀ ਕਰ ਲ ਬਸ ਅੰਦਰੋਂ ਮਨ ਸਹੀ ਹੋਣਾ ਸੁੰਦਰ ਹੋਣਾ ਚਾਹੀਦਾ ਬਸ ਜਿੱਥੇ ਜਿੰਨਾ ਮਰਜੀੀ ਮ ਕੋ ਕਰ ਲਓ ਕੋਈ ਸ਼ਕਲ ਵਜਾ ਹੋਏ ਤਾਂ ਹੀ ਸੋਹਣਾ ਲੱਗਦਾ ਬਸ
ਠੀਕ ਹੈ ਠੀਕ ਹੈ
ਹਾਂ
ਅੱਛਾ ਤੇ ਫੇਿਰ ਜਿਹੜੇ ਇਹ ਇਹ ਜਿਹੜੀਆਂ ਇਹ ਜਾਂਦੀਆਂ ਨੇ ਪਾਲਰ ਜਾ ਕੇ ਇੰਨਾ ਇਨਾ ਪੈਸਾ ਗਵਾ ਕੇ ਆਉਂਦੀਆਂ ਨੇ ਇਹ ਕੋਈ ਸ਼ੌਕ ਪੂਰੇ ਤੱਕ
ਸ਼ੌਂਕ ਤੇ ਉਹ ਉਹਨਾਂ ਚਲੋ ਅਗਲਿਆਂ ਦੀ ਮਰਜੀ ਹੈ ਅਸੀਂ ਕੁਛ ਕਹਿ ਨਹੀਂ ਸਕਦੇ ਹੁਣ ਜਿਹਨਾਂ ਨੇ ਪੈਸੇ ਦੇਣੇ ਆ ਜਿਹਨਾਂ ਨੇ ਜਿਹਨਾਂ ਨੂੰ ਰੱਬ ਉਂਝ ਵੀ ਦੇਈ ਜਾਂਦਾ ਉਹਨਾਂ ਨੇ ਕਿੱਥੇ ਤੇ ਕਿੱਥੇ ਯੂਜ ਕਰਨ ਕਰਨੇ ਆ ਕੋਈ ਪਾਰਲਰ ਤੇ ਲਗਾ ਤ ਕੋਈ ਕਿਤੇ ਲਗਾ ਤਾ ਕੋਈ ਕਿਤੇ ਲਗਾ ਤਾ ਯੂਜ ਤੇ ਉਹਨਾਂ ਨੇ ਕਰਨੇ ਖਤਮ ਤੇ ਕਰਨੇ ਹੀ ਹੈ
ਬਿਲਕੁਲ ਬਿਲਕੁਲ ਮੇਰੇ ਹਸਬੈਂਡ ਤਾਂ ਮੈਨੂੰ ਹਮੇਸ਼ਾ ਹੀ ਕਹਿੰਦੇ ਨੇ ਤੂੰ ਆਪ ਕਰ ਆਪ ਤਿਆਰ ਹੋਇਆ ਕਰ
ਤੇ ਮੈਂ ਹਾਂ ਉਹ ਬਿਲਕੁਲ ਸਹੀ ਪਾਰਲਰ ਤੇ ਨੀ ਪਤਾ ਨੀ ਕੀ ਕੀ ਲਗਾ ਉਹ ਏਦਾਂ ਮੈਨੂੰ ਆਪ ਨੀ ਖੁੱਦ ਨੀ ਪਸੰਦ ਮੈਰੀਜ ਜਾਂਦੀ ਹਾਂ ਜਿੱਥੇ ਵੀ ਜਾਂਦੀ ਹਾਂ ਮੈਂ ਖੁੱਦ ਆਪੇ ਹੀ ਰੇਡੀ ਹੁੰਦੀ ਹਾਂ ਮੈਂ ਨੀ ਕਿਸੇ ਦੇ ਉੱਤੇ ਕਹਿੰਦੀ ਮੈਨੂੰ ਇਹ ਲਗਾਓ ਇਹ ਕਰੋ ਜੋ ਮੇਰੇ ਦਿਲ ਨੂੰ ਅੱਛਾ ਲੱਗਦਾ ਨਾ ਮੈਂ ਉਹੀ ਲਗਾ ਕੇ ਜਾਦੀ ਹਾਂ ਭਾਵੇਂ ਜੋ ਮਰਜ਼ੀ ਬੋਲਦਾ ਰਿਹੇ
ਮੇਰੇ ਚਾਚੇ ਦੇ ਪੁੱਤਰ ਦਾ ਵਿਆਹ ਸੀ ਮੈਂ ਸਪੇਸ਼ਲ ਮੇਕ ਉਂ ਆ ਆਪਣਾ ਮੇਕਅਪ ਕਰਵਾਇਆ ਸੀ ਮੈਂ ਮੈਂ ਤਿਆਰ ਸ਼ਿਆਰ ਹੋ ਕੇ ਆਪਣੇ ਹਸਬੈਂਡ ਦੇ ਸ ਸਾਹਮਣੇ ਗਈ ਮੈਂ ਕਿਹਾ ਦੱਸੋ ਮੈਂ
ਹਾਂਜੀ।
ਉਹਨਾਂ ਨੇ ਮੈਨੂੰ ਸਾਫ਼ ਕਹਿ ਦਿੱਤਾ ਤੂੰ ਮੇਰੀ ਜਨਾਨੀ ਨੀ ਲੱਗਦੀ ਪਈ।
ਤੂੰ ਆਵੇਂ ਤੂੰ ਤੂੰ ਮਿਸ ਸੋਹਣੀ ਹੈਗੀ ਏ ਸਿੰਪਲ ਜੀ ਤਿਆਰ-ਸ਼ਿਆਰ ਹੋ ਕੇ ਕੀ ਮੂੰਹ ਤੇ ਕੀ ਥੋਪ ਲਿਆਿਆ ਤੂੰਨਦੇ
ਹਾਂ ਨਹੀਂ ਜਿੰਨਾ ਸਿੰਪਲ ਸੋਬ ਰਹਿੰਦਾ ਨਾ ਓਨਾ ਹੀ ਸਹੀ ਰਹਿੰਦਾ। ਉਹਨਾਂ ਵੀ ਨਾਲ ਜੇ ਪਿੱਕ ਵੀ ਕਰਵਾਉਣੀ ਉਹ ਵੀ ਬੜੀ ਸਹੀ ਆਉਂਦੀ ਹੈ ਇਹਨਾਂ ਮੇ ਕਪ ਲਾ ਨਾ ਫੋਟੋ ਵੀ ਅੱਛੀ ਆਉਂਦੀਆਂ
ਮੈਂ ਕਿਹਾ ਠੀਕ ਹੈ ਇਸ ਤਰ੍ਹਾਂ ਹੈ ਮੈਂ ਨਾ ਹੁਣ ਮੈ ਇਹਨਾਂ ਨੂੰ ਕਿਹਾ ਮੈਂ ਨਾ ਪਾਰਲਰ ਨੂੰ ਜਾਇਆ ਕਰਾਂਗੀ। ਪਾਰਲਰ ਦੋ ਤਿੰਨ ਹਜ਼ਾਰ ਤਿੰਨ ਹਜ਼ਾਰ ਤਾਂ ਦੇਖੋ ਲੱਗਦੇ ਹੀ ਲੱਗਦੇ ਜ਼ੇ
ਤਿੰਨ ਵੀ ਘੱਟ ਜਾਂ ਪੰਜ ਲਾ ਕੇ ਚਲੋ ਪੰਜ ਜਾਂ
ਹਾਂ ਮੈਂ ਮੈਂ ਸਭਸੇ ਬੇਸਿਕ ਅ ਆਪਣਾ ਮੇਕਅਪ ਕਰਵਾਨੀ ਆ ਮੈਂ ਤਿੰਨ ਹਜ਼ਾਰ ਹੀ ਮੇਰੀ ਅਜੇ ਸਟਾਰ ਅਜ ਮੈਂ ਪੰਜ ਤੇ ਨਹੀਂ ਪਹੁੰਚੀ।
ਅੱਛਾ-ਅੱਛਾ
ਜੋ ਮੇਰੀ ਰੇਂਜ ਹੈ ਤਿੰਨ ਹਜ਼ਾਰ ਸਾਢੇ ਤਿੰਨ ਬੱਸ ਸਿਰਫ ਤਿੰਨ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਥੋਡੇ ਤਿੰਨ ਵੀ ਬਚ ਬਚਾ ਦਾਂਗੀ। ਪਰ ਤੁਸੀਂ ਤਿੰਨ ਹਜ਼ਾਰ ਮੈਨੂੰ ਦੇ ਦੋ ਮੈਂ ਆਪਣਾ ਮੇਕਅਪ ਦਾ ਸਮਾਨ ਲੈਲਾਂਗੀ। ਠੀਕ ਹੈ ਨਾ ਇਹ ਇਹ ਸੋਚਿਓ ਕਿ ਹਾਂ ਮੈਂ ਪਾਰਲਰ ਦੇ ਪੈਸੇ ਦੇ ਦਿੱਤੇ ਨੇ ਤਿਆਰ ਤੁਹਾਡੀ ਮਰਜ਼ੀ ਨਾਲ ਹੋਵਾਂਗੀ ਜੀ ਮੈਨੂੰ ਤਸੱਲੀ ਆਈ ਹਾਂ ਮੈਨੂੰ ਮਿਲ ਗਏ ਨੇ ਪਾਰਲਰ ਦੇ ਪੈਸੇ ਇਹਨੂੰ ਮੈਂ ਕੁਛ ਹੋਰ ਆਪਣੇ ਸਮਾਨ ਲੈ ਲਾਂਗੀ ਤਿਆ ਤੁਹਾਡੀ ਮਰਜੀ
ਉਹੀ ਹੈ ਨਾ, ਉਹੀ ਹੈ ਨਾ, ਵੀ ਹਸਬੈਂਡ ਤੋਂ ਪੈਸੇ ਲਲੈਂਦੇ ਆ ਚਲੋ ਜਿਹਦੇ ਵਾਸਤੇ ਲੈਂਨੇ ਨਾ ਉਹ ਕੰਮ ਹੁੰ ਦਾ ਨਹੀਂ ਹੈ
ਉਹ ਜੇ ਹਾਂ ਲੇਡੀਜ਼ ਨੂੰ ਹੈ ਨਾ ਬਈ ਅਸੀਂ ਐ ਐ ਪਹਿਲ ਇਹ ਕੁਛ ਬੋਲ ਕੇ ਕੇ ਲੇ ਲੈਂਦੇ ਹਾਂ ਤੇ ਅਸੀਂ ਇਹਦੇ ਨਾਲ ਕੁਛ ਹੋਰ ਸਵਾਰ ਲਵਾਂਗੇ ਜਾਂ ਕੋਈ ਘਰ ਦੀ ਚੀਜ਼ ਆ ਜਾਏਗੀ ਜਾਂ ਕੁਛ ਆ ਜਾਏਗਾ ਬਸ ਸਾਡੀ ਲੇਡੀਜ਼ ਨਾ ਇਹੀ ਸੋਚਦੀਆਂ
ਅੱਛਾ ਤਾਂ ਫਿਰ ਇੱਕ ਗ਼ਲਤ ਗ਼ਲਤ
ਨਹੀਂ ਗ਼ਲਤ ਨਹੀਂ ਹੈ ਬਿਲਕੁਲ ਠੀਕ ਏ ਬਿਲਕੁਲ ਠੀਕ ਮੈਂ ਵੀ ਆਪਣੇ ਹਸਬੈਂਡ ਕੋਲ ਲੈ ਲੈਂਦੀ ਹਾਂ ਉਹ ਮੈਨੂੰ ਮੈਂ ਕਹਿੰਦੀ ਹ ਕੁਛ ਹੋਰ ਹਾਂ ਵੀ ਇਹਦੇ ਵਾਸਤੇ ਲੈਣਾ ਇੱਥੇ ਕਰਨੀ ਆ ਕੁਛ ਬੱਚੇ ਮੰਗ ਲੈਂਦੇ ਆ ਜਾਂ ਬੱਚਿਆਂ ਨੂੰ ਕੋਈ ਚੀਜ਼ ਲੈ ਦਿੰਣੀ ਆ ਕੁਛ ਵਗੈਰਾ ਲੈ ਦਿੰਦੇ ਹਾਂ ਏਦਾਂ ਵੀ ਵੇਸਟ ਨੀ ਕਰਦੀ
ਹਾਂ
ਵੇਸਟ ਨੀ ਕਰਦੀ ਹੈਗੀ
ਪਹਿਲੇ ਬੱਚੇ ਦੀ ਵੀ ਤਾਂ ਅੱਜ ਕੱਲ੍ਹ ਤੋਂ ਬੱਚੇ ਦੇ ਵੀ ਤਾਂ ਬੜੀ ਜ਼ਰੂਰਤ
ਡਿਮਾਂਡਾਂ ਹਾਂ ਡਿਮਾਂਡਾਂ ਬੜੀ ਬੜੀ ਵ ਵੱਡੀ ਹੈ ਮੈਂ ਆਪਣੇ ਬੱਚਿਆਂ ਨੂੰ ਵੀ ਏਹੀ ਸਿੱਖ ਸਿਖਾਇਆ ਦਾ ਵੀ ਜੋ ਮਾਂ ਪਿਓ ਅਪ ਤੁਹਾਡੇ ਕਹਿੰਦੇ ਆ ਨਾ ਜੋ ਲੈ ਕਹਿੰਦੇ ਨਾ ਉਹਦੇ ਵਿੱਚ ਹੀ ਖੁਸ਼ ਰਹਿਣਾ ਸਿੱਖੋ ਬਸ
ਉਹ ਗੱਲ ਤਾਂ ਸਹੀ ਹੈ ਪਰ ਨਾ ਹੁਣ ਬੱਚੇ ਉੱਠਦੇ ਬੈਠਦੇ ਨੇ ਕਲਾਸ ਵਿੱਚ ਕੁਛ ਬੱਚੇ ਹੁੰਦੇ ਨੇ ਜਿੰਹਨਾਂ ਦੇ ਬੱਚੇ ਪੇਰੈਂਟਸ ਅਫੋਰਡ ਕਰਦੇ ਨੇ ਹਰ ਚੀਜ਼ ਮੂੰਹ ਮੰਗੋ ਦੇ ਦਿੰਦੇ ਨੇ ਹਾਂ ਇਹਨਾਂ ਦੇ ਜਮੈਟਰੀ ਬੁੱਕਸ ਇਨੇਂ ਮਹਿੰਗੇ ਮਹਿੰਗੇ ਹੁੰਦੇ ਨੇ ਇੱਕ ਅਹ ਹੁਣ ਅਸੀਂ ਅਸੀਂ ਆਪਣੇ ਬੱਚੇ ਨੂੰ ਪੈੱਨ ਲਿਆ ਦਿੰਦੇ ਦਸ ਰੁਪਏ ਵਾਲਾ ਚਲੋ ਵੀਹ ਬਸ ਸਮਝ ਆ ਗਈ ਉਹ ਸਾਹਣੇ ਵਾਲੇ ਬੱਚੇ ਕੋ ਸੱਤਰ ਰੁਪਏ ਦਾ ਇਕ ਪੈਨ ਹੁੰਦਾ
ਹਾਂਜੀ ਹਾਂਜੀ
ਘਰ ਆ ਕੇ ਦੱਸਦਾ ਸਾਨੂੰ ਉਹ ਵਾਲਾ ਪੈਨ ਚਾਹੀਦਾ ਉਸ ਤਰ੍ਹਾਂ ਦਾ ਲੈ ਕੇ ਦੋ
ਭਜੀ ਜਿਸ ਤਰ੍ਹਾਂ ਵਿ ਹਾਲ ਤਦ ਬੱਚੇ ਜ਼ਿੱਦ ਕਦੇ ਨਾ ਅਸੀਂ ਇਹ ਚੀਜ਼ਾਂ ਨਹੀਂ ਨਾ ਕੀਤੀ ਆਪਣੇ ਭੈਣ ਨੂੰ ਨਾਲ ਬਿਲਕੁਲ ਵੀ ਨੀ ਕਿਤੀ ਜਿਵੇਂ ਜਿਵੇਂ ਉਹਨਾਂ ਨੇ ਸਮਝ ਉੱਥੇ ਬਿਠਾਇਆ ਉੱਥੇ ਹੀ ਬਹਿਣਾ ਉੱਥੋਂ ਦੀ ਹਿੱਲਨਾ
ਬਿਲੁ ਕੂਲ ਬਿਲਕੁਲ ਬਿਲਕੁਲ।
ਤੇ ਅੱਜ ਕੱਲ੍ਹ ਦੇ ਬੱਚੇ ਇਹਨਾਂ ਨੂੰ ਉੱਥੇ ਬੈਠਾਣਾ ਪੰਜ ਮਿੰਟ ਬਾਅਦ ਵੇਖੋ ਇੱਥੇ ਹੈ ਹੀ ਨਹੀਂ ਇੱਥੇ ਹੈ ਹੀ ਨਹੀਂ
ਹਮ ਵਿਆਹਾਂ ਅਰੇ ਵਿਆਹ ਢੰਗ ਵਿੱਚ ਤਾਂ ਪਚਾਣਦੇ ਵੀ ਕੋਈ ਨੀ ਇਹਨਾਂ ਦੇ ਮੈਂ ਮਾਂ ਹੈਗੀ ਹ ਇਹਨਾਂ ਦੀ ਅਵਾਜ਼ਾਂ ਹੀ ਮਾਰਦੀ ਰਵਾਂਗੀ। ਇੱਕ ਫੋਟੋ ਖਿਚਵਾਲੋ ਆ ਕੇ ਇੱਕ ਆ ਜਾਓ
ਬਸ ਜਿੱਥੇ ਜਾਣਗੇ ਉਹਨਾਂ ਨੂੰ ਹਮ ਆਪਣੀ ਬੇਲੀ ਮਿਲ ਜਾਣਗੇ ਤੇ ਫੇਰ ਉਹ ਮੰਮੀ ਪਾਪਾ ਨੂੰ ਭੁੱਲ ਜਾਂਦੇ ਆ। ਬਸ ਉੱਥੇ ਹੀ ਜਾਣਾ ਤੇ ਦੋਸਤ ਯਾਰ ਮਿਲ ਜਾਣਗੇ ਪਿੱਛੋਂ ਕੋਈ ਅਵਾਜ਼ਾਂ ਮਾਰਦੇ ਰਹਿਣਗੇ ਤੇ ਉਹਨਾਂ ਨੇ ਸੁਣਨਾ ਹੀ ਨਹੀਂ ਹੈ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।